ਹੈਲੋ ਹੈਲੋ ਹੈਲੋ।
ਹੈਲੋ।
ਹਾਂਜੀ, ਸ਼ਾਸਰੀ ਕਾਲ ਜੀ।
ਸਾਸਰੀ ਕਾਲ ਜੀ।
ਔਰ ਕੀ ਹਾਲ-ਚਾਲ ਜੀ?
ਹਾਂਜੀ ਵਧੀਆ ਜੀ, ਠੀਕ-ਠਾਕ। ਤੁਹੀ ਸੁਣਾਓ, ਕੀ ਹਾਲ ਐ ਜੀ?
ਵਧੀਆ, ਹੋਰ ਘਰ ਪਰਿਵਾਰ ਸਭ ਠੀਕ-ਠਾਕ?
ਕੀ ਗੱਲ ਤੁਸੀਂ ਸਾਨੂੰ ਯਾਦ ਈ ਨੀ ਕਰਦੇ।
ਯਾਦ ਤਾਂ ਕਰੀ ਦਾ, ਬਸ ਟੈਂਮ ਈ ਨੀ ਲੱਗਦਾ।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਐ। ਥੋੜਾ ਉੱਚੀ ਬੋਲੋ।
ਬਸ ਯਾਦ ਤਾਂ ਕਰੀ ਦਾ ਵਾ। ਬਸ ਟੈਂਮ ਈ ਨੀ ਲੱਗਦਾ। ਫੋ ਗੱਲ ਈ ਨੀ ਹੁੰਦੀ।
ਲੈ ਦੱਸ। ਫ਼ੋਨ ਕਰਿਆ ਕਰੋ ਨਾ ਇੰਨੇ ਟੈਂਮ ਹੋ ਗਿਆ, ਤੁਹਾਡੇ ਨਾਲ ਗੱਲ ਈ ਨੀ ਹੋਈ। ਮੈਂ ਕਿਹਾ ਚਲ, ਮੈਂ ਹੀ ਫ਼ੋਨ ਕਰ ਦੇਨੀ ਆ।
ਅੱਛਾ ਜੀ। ਚਲੋ ਵਧੀਆ ਕੀਤਾ, ਤੁਸੀਂ ਕਰ ਲਿਆ ਤਾਂ।
ਹਾਂਜੀ, ਹੋਰ ਸੁਣਾਓ? ਕੀ ਪ੍ਰੋਗਰਾਮ ਚੱਲ ਰਿਹਾ।
ਬਸ ਠੀਕ ਐ।
ਕੀ ਕਰ ਰਹੇ ਸੀ?
ਬਸ ਓਦਾਂ ਈ ਬੈਠਾ ਈ ਸੀ।
ਅੱਛਾ-ਅੱਛਾ। ਹੋਰ ਕੰਮ-ਕਾਰ ਠੀਕ ਐ ਤੁਵਾਡਾ?
ਕਮ ਮੈਹਾ ਠੀਕ ਐ, ਵਧੀਆ।
ਹੋਰ ਮੌਸਮ ਮੌਸਮ, ਮੈਂ ਕਿਹਾ ਠੀਕ ਆ। ਤੁਹਾਡੇ ਇੱਥੇ ਵਧੀਆ?
ਹਾਂਜੀ, ਮੌਸਮ ਬਹੁਤ ਵਧੀਆ ਜੀ ਇੱਥੇ। ਬੱਦਲ ਬਣਿਆ ਦਾ ਵਾ। ਮੀਂਹ ਆਲਾ ਮੌਸਮ ਬਣਿਆ ਦਾ।
ਅੱਛਾ-ਅੱਛਾ। ਸਾਡੇ ਐਥੇ ਵੀ ਵਧੀਆ ਬਣਿਆ ਦਾ ਮੌਸਮ।
ਮੀਂ ਆਊਗਾ। ਨੈੱਟ ਤੇ ਦੱਸਿਆ ਦਾ, ਮੀਂਹ ਆਣਾ
ਅੱਛਾ, ਠੀਕ ਆ। ਮੈਂ ਤੁਹਾਨੂੰ ਇਹੀ ਕਹਿਣਾ ਸੀ। ਮੈਂ ਕਿਹਾ ਚਲੋ, ਕਿੱਥੇ ਬਣਾ ਲੈਂਨੇ ਆ, ਘੁੰਮਣ ਦਾ ਪ੍ਰੋਗਰਾਮ। ਹੁਣ ਤਾਂ ਮੌਸਮ ਥੋੜਾ ਚੇਂਜ ਹੋ ਗਿਆ। ਪਹਿਲੇ ਤਾਂ ਬਹੁਤ ਗਰਮੀ ਸੀਗੀ।
ਅੱਛਾ ਜੀ।
ਹਾਂਜੀ, ਤੁਹਾਨੂੰ ਪਹਿਲੇ ਵੀ ਕਿਹਾ ਸੀਗਾ, ਬਣਾਲੋ ਪ੍ਰੋਗਰਾਮ। ਕਿਤੇ ਘੁੰਮਾ ਲਿਆਓ। ਤੁਸੀਂ ਕਿਹਾ ਮੌਸਮ ਬਹੁਤ ਖ਼ਰਾਬ ਐ ਹਜੇ। ਗਰਮੀ ਬਹੁਤ ਆ, ਨਹੀਂ ਜਾਣਾ।
ਜਾਵਾਂਗੇ ਛੁੱਟੀ-ਛੁੱਟੀ ਆਲੇ ਦਿਨ ਜਾਵਾਂਗੇ ਤੇ।
ਛੁੱਟੀ ਆਲੇ ਦਿਨ ਜਾਵਾਂਗੇ।
ਆਹ ਜਦੋਂ ਮੈਨੂੰ ਛੁੱਟੀ ਹੋਏਗੀ।
ਠੀਕ ਐ। ਕਿੱਧਰ ਲੈ ਕੇ ਜਾਓਗੇ ਫਿਰ ਤੁਸੀਂ ਸਾਨੂੰ।
ਦੇਖਦੇ ਆ ਹਜੇ।
ਹਮ ਬੱਚੇ ਵੀ ਕਹਿ ਰਹੇ ਸੀਗੇ। ਘੁੰਮਣ ਨੀ ਗਏ, ਕਾਫੀ ਟਾਈਮ ਹੋ ਗਿਆ।
ਤੁਸੀਂ ਆਏ ਵੀ ਨੀ ਨਾ। ਹਾਂਜੀ, ਬੱਚੇ ਨਾਲ ਈ ਜਾਣਗੇ। ਤੁਸੀਂ ਆਏ ਨੀ ਨਾ, ਕਾਫ਼ੀ ਟਾਈਮ ਹੋ ਗਿਆ।
ਅੱਛਾ।
ਇਹ ਸਾਨੂੰ ਧਰਮਸ਼ਾਲਾ ਵਗੈਰਾ ਲੈ ਜਾਓਗੇ, ਤੁਹਾਡੇ ਤਾਂ ਨੇੜੇ ਈ ਐ ਇੱਧਰ
ਹਾਂਜੀ, ਹਾਂਜੀ
ਹਾਂਜੀ ਇੱਥੇ ਰਸਤੇ ਚ ਬੋਂਬੇ ਪਿਕਨਿਕ ਸਪੋਟ ਵੀ ਲੈ ਜਾਣਾ।
ਠੀਕ ਐ ਜੀ।
ਹਾਂਜੀ ਉੱਥੇ ਬੱਚੇ ਬੋਟਿੰਗ ਵਗੈਰਾ ਕਰ ਲੈਣਗੇ, ਇੱਕ ਵਾਰੀ ਯਾਦ ਨਾ ਆਪਾਂ ਗਏ ਸੀਗੇ ਆ ਲਾਸਟ ਈਅਰ ਆਪਾਂ ਗਏ ਸੀ ਕਿੰਨਾ ਇੰਜੋਏ ਕੀਤਾ ਸੀ ਨਾ ਬੱਚਿਆਂ ਨੇ ਉੱਥੇ
ਹਾਂਜੀ
ਅਸੀਂ ਵੀ ਬੜਾ ਇੰਜੋਏ ਕੀਤਾ ਸੀ ਉੱਥੇ ਬੋਟਿੰਗ ਕੀਤੀ ਸੀਗੀ ਬੱਚੇ ਬਹੁਤ ਖੁਸ਼ ਹੋ ਗਏ ਸੀਗੇ, ਬਾਰਿਸ਼ ਵੀ ਆਈ ਸੀ ਉਸ ਦਿਨ ਕਿੰਨੀ
ਹਾਂਜੀ ਹਾਂ
ਹਾਂਜੀ ਹੁਣ ਤੁਸੀਂ ਪੱਕਾ ਪ੍ਰੋਗਰਾਮ ਬਣਾਣਾ ਬਾਅਦ ਚ ਫਿਰ ਮੁੱਕਰਨਾ ਜਾਣਾ, ਕਿ ਨਹੀਂ ਮੌਸਮ ਸਮੇਦਾਂ, ਔਦਾ
ਕੋਈ ਨ ਪੱਕਾ ਬਣਾਵਾਂ
ਠੀਕ ਐ ਵਧੀਆ, ਹੋਰ
ਬਸ ਠੀਕ ਐ ਜੀ।
ਉਹ ਰੋਟੀ- ਰੋਟੀ ਖਾ ਲਈ, ਉਹਗੇ ਵੇਲੇ
ਹਾਂਜੀ, ਹਜੀ
ਅੱਜ ਕੀ ਬਣਾਇਆ ਤੁਸੀਂ
ਛੋਲਿਆਂ ਦੀ ਦਾਲ
ਅੱਸੀ ਵੀ ਛੋਲਿਆਂ ਈ ਦਾਲ ਈ ਬਣਾਈ ਸੀ ਅੱਜ ਹੋਰ
ਚਲ ਚਾਵਲ
ਹਾਂ ਅਸੀਂ ਨਾਲ, ਹਾਂ ਅਸੀਂ ਵੀ ਨਾਲ ਚਾਵਲ ਵੀ ਬਣਾਏ ਸੀਗੇ। ਸੇਮ- ਸੇਮ ਬਣਾਇਆ ਲੱਗਦਾ ਅਸੀ ਅੱਜ
ਵਧੀਆ
ਵਧੀਆ ਹੋਰ ਸੁਣਾਓ ਤੁਸੀਂ, ਐਤਕੀ ਕਿਤੇ ਗਏ ਨੀ ਲੱਗਦਾ ਤੁਸੀਂ ਘੁੰਮਣ
ਨਹੀਂ ਗਏ ਨੀ ਐਤਕੀ
ਅੱਛਾ, ਲੈ ਜਾਣਾ ਸੀ ਨਾ ਬੱਚਿਆਂ ਨੂੰ ਛੁੱਟੀਆਂ ਕੀ ਮਿਲਣੀਆਂ ਛੁੱਟੀਆਂ ਤੁਹਾਡੀਆਂ ਆਪ ਵਜੇ ਗਏ ਸੀ ਘੁੰਮਣ, ਕਿੱਥੇ ਘੁੰਮਣ ਗਏ ਸੀਗੇ
ਬੱਚੇ ਗਏ ਸੀ ਆਪਣੇ
ਇੱਧਰ
ਰੇਤੂਵਾਲ ਗਏ ਸੀ ਘੁੰਮਣ
ਅੱਛਾ ਦਾਦੂ ਘਰ ਨਾਨੀ ਘਰ ਨੀ ਗਏ ਇਸਵਾਲ ਲੱਗਦਾ
ਕਰਨੇ ਚ ਨਹੀਂ
ਠੀਕ ਐ, ਚਲੋ ਬੱਚਿਆਂ ਨੂੰ ਘੁਮਾ ਲਿਆਇਆ ਕਰੋ ਬੱਚੇ ਖੁਸ਼ ਹੋ ਜਾਂਦੇ ਨੇ ਹੋਰ ਕੀ ਹੁਣ ਤਾਂ ਮੈਨੂੰ ਲੱਗਦਾ ਛੁੱਟੀਆਂ ਖ਼ਤਮ ਹੋ ਗਈਆਂ ਬੱਚਿਆਂ ਦੀ ਸਕੂਲ ਸਟਾਰਟ ਹੋ ਗਏ ਨਾ।
ਹਮ
ਹਾਂ, ਬੱਸ ਹੁਣ ਫਿਰ ਸਕੂਲਾਂ ਚ ਬਿਜੀ ਹੋ ਜਾਣਾ। ਹੁਣ ਕਿੱਥੇ ਟਾਈਮ ਲੱਗਣਾ ਬੱਚਿਆਂ ਨੂੰ ਸਟੱਡੀ ਚ ਲੱਗ ਜਾਣਾ ਬੱਚਿਆਂ ਨੇ
ਚਲੋ ਕੋਈ ਨੀ ਵਿੱਚ ਛੁੱਟੀ ਆਏਗੀ ਤੁਹਾਡੀ ਇੱਕ- ਅੱਧੀ ਸੈਟਰਡੇ- ਸੰਡੇ ਹੁੰਦੀ ਹੋਈਏ ਤੇ ਲੈ ਜਾਣਾ ਬੱਚਿਆਂ ਨੂੰ ਹੋਰ ਦੱਸੋ।
ਬਸ ਠੀਕ ਐ ਜੀ, ਵਧੀਆ।
ਵਧੀਆ।
ਹੂੰ।
ਹੋਰ
ਬਸ ਠੀਕ ਐ ਜੀ।
ਬੱਚੇ ਸੋ ਗਏ?
ਤੇ ਕਰੀ ਜਾਂਦੇ ਐ ਫੇਰ ਐ ਵੀ।
ਅੱਛਾ-ਅੱਛਾ, ਹਜੇ ਸੁੱਤੇ ਨੀ, ਸਾਡੇ ਬੱਚੇ ਤਾਂ ਸੋ ਗਏ ਆ। ਮੈਂ ਤੇ ਸਵਾ ਤਾ ਸੀਗਾ ਟੈਮ ਨਾਲ ਈ।
ਸਾਡੇ ਬੱਚੇ ਨੀ ਸੌਂਦੇ ਰਾਤੀ। ਬੋਹੋ ਲੇਟ ਸੌਂਦੇ, ਸ਼ਰਾਰਤਾਂ ਬੋਹੋ ਕਰਦੇ ਅ।
ਬਸ ਤੁਸੀਂ ਏਨਾਂ ਨੂੰ ਡਾਂਟਦੇ ਨੀ, ਲੱਗਦੈ ਸਮਝਾਂਦੇ ਨੀ।
ਨਾ ਜੀ ਨਾ ਮੈਂ ਨੀ ਸਮਝਾਂਦਾ ਏਨਾਂ ਨੂੰ, ਐ ਆਪੇ ਸਮਝਦਾਰ ਆ ਬੱਚੇ ਸਾਡੇ।
ਟਾਈਮ ਟੇਬਲ ਬਨਾਨਾ ਚਾਈਦੈ ਨਾ ਬੱਚੇ ਦਾ ਏੱ ਕ। ਤਾਂ ਹੀ ਬੱਚੇ ਸੌਂਦੇ ਟਾਈਮ ਨਾਲ ਸਵਾਓਗੇ
ਜੀ।
ਨਈ -ਨਈ ਟਾਈਮ ਟੇਬਲ ਬਨਾਓ ਬੱਚਿਆਂ ਦਾ। ਟਾਈਮ ਟੇਬਲ ਬਨਾਓਗੇ ਨਾ ਟਾਈਮ ਨਾਲ ਸੋਨਗੇ ਤੇ ਸਵੇਰੇ ਟਾਈਮ ਨਾਲ ਉੱ ਠਗੇ। ਫੇਰ ਸਵੇਰੇ ਤੰਗ ਕਰਦੇ ਹੋਨੇ ਸਕੂਲ ਜਾਨ ਦੇ ਟਾਈਮ ਵੀ ਕਿੰਨਾ।
ਤੁਆਨੂੰ ਥੋੜਾ ਨ ਤੰਗ ਕਰਦਾ, ਆਪਨੀ ਮੰਮੀ ਨੂੰ ਕਰਦੇ ਹੋਨੇ ਨਾ ਪਰਸ਼ਾਨ ਤਾਂ। ਤੁਆਨੂੰ ਕੀ ਏ।
ਠੀ
ਏਨ ਬੱਚੇ ਆਂ ਨੂੰ ਥੋੜਾ ਡਾਟਿਆ ਕਰੋ, ਟਾਈਮ ਨਾਲ ਸੋਇਆ ਕਰਨ। ਸਾਡੇ ਬੱਚੇ ਤਾਂ ਸੋ ਜਾਂਦੇ ਆ। ਮੈਂ ਚਲੀ ਜਾਂਦੀ ਆਂ ਯਾਂ ਲਾਈਟ ਓਫ ਕਰ ਦੇਨੀਂ ਆਂ ਕਿ ਟੈਮ ਨਾਲ ਸੋ ਜੋ ਸਵੇਰੇ ਸਕੂਲ ਜਾਨੈ। ਹੁਨ ਦੇਖ ਲੋ ਸੋ ਗੇ ਨਾ ਟਾਈਮ ਨਾਲ। ਹੋਰ ਚਲੋ ਠੀਕ ਐ ਫੇਰ। ਮੇਨੰ ਲੱਗਦੈ ਤੁਆਨੂੰ ਵੀ ਨੀਂਦ ਆਈ ਦੀ ਏ ਚਲੋ ਆਰਾਮ ਕਰੋ, ਤੁਸੀਂ ਵੀ। ਫੇਰ ਕਰਨਾ ਫੋਨ ਮੈਨੰ ਦੱਸ ਦੇਨਾ ਕਿੱਦਾਂ ਪ੍ਰੋਗਰਾਮ ਬਨੇਨੈ ਤੁਆਡਾ ਧਰਮਸ਼ਾਲਾ ਵਗੈਰਾ ਲਿਜਾਨ ਦਾ। ਠੀਕ ਐ ਜੀ, ਸਸ ਸ੍ਰੀ ਕਾਲ।